ਹੈਲੋ।
ਔਰ
ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ, ਮੈਂ ਠੀਕ ਹਾਂ ਤੁਸੀ ਸੁਣਾਓ ਠੀਕ ਹੋ?
ਹਾਂਜੀ ਬੈਠੇ ਹੋਏ ਆ ਅਸੀਂ, ਹੋਰ ਤੁਹਾਡਾ ਬਗਾ ਠੀਕ ਹੈ? ਹਾਂਜੀ।
ਹਾਂਜੀ-ਹਾਂਜੀ ਸਭ ਠੀਕ ਵਧੀਆ।
ਹੂੰ ਹੋਰ ਸੁਣਾਓ।
ਹੂੰ ਬਸ ਠੀਕ ਬਸ ਰੋਟੀ ਬਣਾ ਉਹ ਬਣਾ ਲਗੀ ਸੀ ਦੁਪਹਿਰ ਦੀ ਸਬਜ਼ੀ।
ਅੱਛਾ, ਅੱਛਾ।
ਤੇ ਬਸ ਮੈਂ ਕਿਹਾ ਪਹਿਲੇ ਥੋੜੀ ਮੈਂ ਕਿਹਾ। ਪੈਣ ਜੀ ਨਾਲ ਗੱਲ ਕਰ ਲਵਾ। ਬੜੇ ਦਿਨ ਹੋ ਗਏ ਨੇ ਗੱਲ ਈ ਨੀ ਹੋਈ।
ਹਾਂਜੀ।
ਹਾਂਜੀ। ਤੁਸੀ ਹੁਣ ਆਂਦੇ ਵੀ ਨੀ ਉੱਥੇ। ਪਾਰਕ ਵਿੱਚ, ਕੀ ਗੱਲ, ਛੁੱਟੀਆਂ ਪਈਆਂ ਹੋਈਆ।
ਟੈਮ ਈ ਨੀ ਲੱਗਦਾ। ਟੈਮ ਈ ਹਾਂ ਬੱਚੇ ਛੁੱਟੀਆਂ ਏ ਨਾ ਤੇ ਬਸ
ਅੱਛਾ- ਅੱਛਾ ਆ ਹਾਂ ਉਹ ਤੇ ਹੈ ਈ ਏ ਪਰ ਬੱਚੇ ਤੰਗ ਬੜੇ ਕਰਦੇ ਨੇ। ਹੋਰ ਦੇ ਦੇ ਕਿੰਨੀ ਦੇਰ ਦੇ ਰਾਤੀ ਸੌਣਗੇ। ਫੇਰ ਸਵੇਰੇ ਉੱਠਦੇ ਲੇਟ ਨੀ ਓ ਹਨਾ ਸਾਰੇ ਕੰਮ ਵੀ ਲੇਟ ਹੋਈ ਜਾਂਦੇ ਨੇ।
ਉਹ ਤੇ ਹੈ ਈ ਏ ਹਜੇ ਟਿਕਣ ਈ ਨੀ ਕੰਮ ਮੁੱਕਿਆ। ਚੜਨ ਦਾ ਨੀ ਪਤਾ ਲੱਗਦਾ ਕੀ ਚਾੜਨਾ
ਆਹ ਚਾੜਨ ਦਾ ਤੇ ਬੜਾ ਸਾਡਾ ਉਹ ਕੰਮ ਏ ਕੀ ਚਾੜੀਏ ਕੀ ਨਾ ਪਕਾਈਏ ਦਾਲ ਬਣਾ ਲੋ ਸਬਜ਼ੀ ਬੱਚੇ ਸਬਜ਼ੀਆਂ ਕਹਿੰਦੇ ਅਹਿ ਨੀ ਖਾਣੀ ਤੇ ਮੈਂ ਉਹ ਨੀ ਖਾਣੀ
ਹਾਂ ਉਹੀ ਨਾ ਬੱਚਿਆਂ ਨੂੰ ਨਖਰੇ ਨੀ ਸਾਹ ਲੈਂਦੇ ਹਾਂ ਬੱਚਿਆਂ ਖਰੇ ਨੇ ਬੜੇ ਹਾਂਜੀ। ਹੋਰ ਸੁਣਾਓ?
ਹਮ ਹੋਰ ਸਭ ਠੀਕ ਵਧੀਆ ਤੇ ਮੈਂ ਕਿਹਾ ਤੁਸੀਂ ਸਵੈਟਰ ਵਗੈਰਾ ਆਉਂਦੇ ਨੇ ਤੁਹਾਨੂੰ।
ਹਾਂ ਹਾਂਜੀ ਬਣਾਉਂਦੀ ਹ ਮੈਂ ਸਵੈਟਰ
ਅੱਛਾ, ਅੱਛਾ ਉਹ ਮੈਂ ਤੁਹਾਨੂੰ ਪਿੱਛੇ ਸਰਦੀਆਂ ਚ ਦੇਖਿਆ ਸੀ ਨਾ। ਤੇ ਬੜਾ ਸੋਹਣਾ ਤੁਸੀਂ ਡਿਜ਼ਾਇਨ ਜਾਂ ਪਾਇਆ ਹੋਇਆ ਸੀ ਤੇ ਮੈਂ ਫ ਪੁੱਛਦੀ ਪੁੱਛਦੀ ਚੱਕ ਬੀ ਮੈਂ ਕਿਹਾ ਸ਼ੈਦ ਪਤਾ ਨੀ ਬਰੇਡੀਮੇਟ ਏ।
ਅੱਛਾ ਹਮ- ਹਾਂ। ਬਣਾ ਲਈ ਦੇ ਣੇ ਹੁਣ ਸ ਹਾਂ ਗਰਮੀਆਂ ਆਈਆਂ ਨਾ ਗਰਮੀਆਂ ਚ ਤੇ ਬਣਦੇ ਨੀ। ਸਰਦੀਆ ਚ ਤੇ ਬੰਦਾ ਕਹਿੰਦਾ ਚਲੋ ਧੁੱਪੇ ਬਹਿ ਕੇ ਟੈਮ ਪਾਸ ਹੋ ਜਾਂਦੈ। ਤੇ ਚਲੋ ਲਾ ਲੋ ਹਾਂਜੀ।
ਸਰਦੀਆਂ ਚ ਹੀ ਸ ਕਰਦੇ ਹੋ ਜਾਂਦਾ ਹਮ ਤੇ ਗਰਮੀਆਂ ਵਿੱਚ ਨੀ ਹੱਥ ਲੱਗਦਾ। ਉਹ ਗਰਮੀ ਲੱਗਦੀ ਏ ਉਹਨੂੰ ਵੇਖ ਕੇ। ਹਾਂ ਹਮ।
ਬਣਾ ਲੈਣੇ ਆ ਆਪਾ ਸਵੈਟਰ।
ਹਮ ਤੇ ਤੁਹਾਡ ਜੀ ਅਹ ਤੁਆਨੂੰ ਕਿੰਨੀ ਉਨ ਲੱਗ ਜਾਂਦੀ ਏ ਜ ਪੂਰੀ ਬਾਂਹ ਵਾਲੀ। ਤੁਸ਼ੀ ਬਣਾਦੇ ਔ ਆਪਣੀ?
ਲੱਗ ਜਾਂਦੀ ਏ ਚਾਰ ਸੌ ਗ੍ਰਾਮ ਲੱਗ ਜਾਂਦੀ ਏ ਪੰਜ ਸੌ ਵੀ ਲੱਗ ਜਾਂਦੀ ਏ। ਆਪਨਾ- ਆਪਨਾ ਸਾਬ ਹੁੰਦਾ ਏ ਨਾ ਬੁੰਤੀ ਦਾ ਹਾਂ।
ਅੱਛਾ -ਅੱਛਾ ਜਿਵੇਂ ਗਾੜਾ ਉਹ ਡੀਜੈਨ ਹੁੰਦਾ ਜਾਦਾ ਲੱਗੇਗੀ। ਹੈਲੋ। ਹੈਲੋ। ਭੈਣ ਜੀ ਵਾਜ਼ ਚਲੀ ਗਈ ਹੈ। ਹੈਲੋ? ਹੈਲੋ।
ਹੈਲੋ।
ਹਾਂਜੀ- ਹਾਂਜੀ।
ਹਾਂਜੀ ਕੀ ਗੱਲ ਵਾਜ਼ ਬੰਦ ਹੋ ਗਈ।
ਤੁਸੀਂ ਨਾ ਅੰਦਰੋ ਬਾਰ ਆ ਕੇ ਗੱਲ ਕਰੋ। ਲੱਗਦਾ ਅੰਦਰ ਵਾਜ਼ ਨਾ ਕਟਦੀ ਪਈ ਐ। ਗੇਟ ਕੋਲ ਆ ਗਏ। ਹਾਂ ਗੇਟ ਕੋਲ ਆ ਹਾਂਜੀ -ਹਾਂਜੀ ਥੋੜਾ ਜਿਹਾ। ਆਹ ਕਈ ਵਾਰੀ ਅੰਦਰ ਆਵਾਜ਼ ਨਹੀਂ ਆੰਦੀ ਹ ਹੁੰਦੀ ਨਾ। ਹਾਂ।
ਲੈ ਮੈ ਖਲੋਟੀ ਤੇ ਵੈਸੇ ਵਿਹੜੇ ਚੀ ਕਰਦੀ ਪੀ ਆ ਗੱਲ ਐ ਅੰਦਰ ਬਾਹਰ ਹੁੰਦੀ ਪੀ ਆ ਨਾ ਮੈਂ।
ਅੱਛਾ ਜੀ ਹਾਂ।
ਹੋਰ।
ਬਸ ਉਹੀ ਚਾਰ ਸੌ ਗ੍ਰਾਮ ਪੰਜ ਸੌ ਗ੍ਰਾਮ ਇੰਜ ਲੱਗ ਜਾਂਦੀ ਹੈ, ਨਾ ਮੋਟੀ ਉਨ ਹੋਏਗੀ ਪੰਜ ਸੌ ਲੱਗ। ਜਾਣੀਏ ਬਰੀਕ ਹੋਈ ਚਾਰ ਸੌ ਲੱਗ ਗਈ। ਡਿਜਾਇਨ ਦਾ ਕੋਈ ਡਿਜਾਇਨ ਹਾਂ ਜੋ ਕੋਈ ਡਿਜਾਇਨ ਜ਼ਿਆਦਾ। ਗਾੜਾ ਹੁੰਦਾ ਉਹਦੇ 'ਚ ਜ਼ਿਆਦਾ ਲੱਗਦੀ ਉਨ। ਕੋਈ ਘੱਟ ਖੜਾ ਹੁੰਦਾ, ਉਹਦੇ ਘੱਟ। ਐ ਹਿਸਾਬ ਹੁੰਦਾ, ਕਰੋਸ਼ੀਏ ਤੇ ਵੀ ਲੱਗ ਜਾਂਦੀ ਹੈ ਉਨ ਜ਼ਿਆਦਾ।
ਅੱਛਾ ਤੁਸੀਂ, ਕਰੋਸ਼ੀਏ ਵਾਲਾ ਵੀ ਕਰ ਲੈਂਦੇ ਹੋ ਡਜੈਨ।
ਹਾਂਜੀ- ਹਾਂਜੀ, ਕਰੋਸ਼ੀਏ ਦਾ ਵੀ ਤੇ ਸਿਲਾਈਆਂ ਨਾਲੌ ਸਗੋ ਜ਼ਿਆਦਾ ਲੱਗਦੀ ਏ ਕਰੋਸ਼ੀਏ ਨਾਲ।
ਅੱਛਾ ਅੱ।
ਇਹ ਹੈ ਕਿ ਕਰੋਸ਼ੀਏ ਨਾਲ ਜਰਾ ਕ ਜਲਦੀ ਬਣ ਜਾਂਦਾ।
ਅੱਛਾ- ਅੱਛਾ, ਠੀਕ ਏ। ਤੇ ਤੁਸੀਂ ਜਿਵੇਂ ਕਿੰਨਾ ਕਿੰਨੇ ਦਿਨ ਲੱਗ ਜਾਂਦੇ ਨੇ ਇੱਕ ਸਵੈਟਰ ਨੂੰ? ਬਣਾਉਂਦੀਆਂ।
ਕਰੋਸ਼ੀਆ ਉਹ ਫੇਰ ਆਪਣੇ ਤੇ ਨਾ ਬੰਦਾ। ਕੰਮ ਘੱਟ ਵੱਧ ਕਰੋ ਤੇ ਕਰੋ ਉਹਦੇ ਵਲ ਜਿਆਦਾ ਕੰਮ ਹੋ ਜਾਂਦਾ ਤੇ ਲੱਗ ਹੀ ਜਾਂਦੇ ਦਸ। ਪੰਦਰਾਂ ਦਿਨ ਲੱਗ ਜਾਂਦੇ ਨੇ। ਕਈ ਵਾਰੀ ਜਿਆਦਾ ਵੀ ਲੱਗ ਜਾਂਦੇ ਨੇ। ਕੋਈ ਆਜੇ ਘਰ ਮਹਿਮਾਨ ਆ ਗਿਆ, ਫਿਰ ਉਹਦੇ
ਹਾਂ।
ਐਵੇ ਨਾ, ਵਿਹਲਾ ਹੋਵੇ ਘਰ ਤੇ। ਮੁੱਕ ਜਾਂਦਾ ਚੱਲ ਉਨੀ ਜਾ ਓਨੀ ਜਾ ਬੈਠਾ ਬੰਦਾ, ਜੇ ਤੇ ਇੱਕ ਵਾਰੀ ਲੱਗ ਗਿਆ ਹੱਥ। ਫਿਰ ਤੇ ਬਸ ਹੱਥ ਚੱਲੀ ਜਾਣਾ ਫਟੋ ਹਟ।
ਹਾਂ ਉਹ ਤਾਂ ਹੀ ਨਾ ਸਰਦੀਆਂ ਚ ਤੇ ਬਹਿ ਜਾਂਦੇ ਨਾ ਅਸੀਂ ਘੰਟਾ ਕ। ਪਾ ਕਹਿੰਦੇ ਚੱਲ ਧੁੱਪ ਸੇਕ ਲਈਏ ਸਾਰੇ ਕੰਮ ਨਿਬੇੜ ਕੇ, ਉਹ ਤਾਂ ਸਰਦੀਆਂ ਚ। ਤੇ ਉਨੇ ਜਾਂਦੇ ਨੇ। ਪਤਾ ਵੀ ਨਹੀਂ ਲੱਗਦਾ ਹ ਹਾਂ। ਹਾਂ ਗਰਮੀਆਂ ਵਿੱਚ ਤਾਂ ਉੰਝ ਗਰਮੀ। ਬੰਦਾ ਬਹਿ ਜਾਈਏ ਆਰਾਮ ਥੋੜੀ ਦੇਰ ਏ ਸੀ ਚ ਬਹਿ ਜਾਈਏ।
ਉਹ ਤੇ ਹੈ ਈ ਆ, ਲਮਾਂ ਪਿਆ ਤੇ ਗਿਆ ਸੋ ਗਿਆ ਬੰਦਾ। ਹੈ ਉਦਾਂ ਗਰਮੀਆਂ ਚ। ਹੋਰ ਤੁਸੀਂ ਸੁਣਾਓ?
ਹਮ ਬਸ ਠੀਕ ਹੈ ਤੇ। ਤੇ ਜਿਹੜੇ ਜਿਵੇਂ ਕਰੋਸ਼ੀਆ ਦਾ ਡਿਜਾਇਨ ਏਕ ਅੱਜ ਕੱਲ ਚੱਲਦੇ ਪਏ ਨਾ। ਉਹ ਛੋਟੇ ਪੈਚ ਜਿਹੇ ਬਣਾ ਕੇ। ਅਹ ਤੇ ਫਿਰ ਉਹਨਾਂ ਨੂੰ ਜੋੜਦੇ ਨੇ ਜੇ ਫੁੱਲਾਂ ਵਾਲੇ ਬੈ ਫੁੱਲ। ਡਿਜ਼ਾਇਨ ਬਣਾਏ ਹੁੰਦੇ ਨੇ ਉਹ ਕਈ ਟੋਪ ਵੀ ਆਉਂਦੇ ਨੇ ਹਾਂ ਹਾਂ। ਤੇ ਉਹ ਵੀ ਬਣਾ ਲੈਂਦੇ ਓਹ ਤੁਸੀਂ?
ਹਾਂਜੀ ਬਣਾ ਲੈਂਦੇ ਹ, ਉਹ ਵੀ ਪਰ ਜੋੜ ਨੇ ਆ ਬਸ। ਕਰੋਸ਼ੀਏ ਨਾਲ ਜੋੜਦੇ ਨੇ, ਕਈਆਂ ਦੇ ਪਤਾ ਨੀ ਕਿਸ ਹਿਸਾਬ ਦੇ ਜੁੜੇ ਹੁੰਦੇ ਨੇ। ਇਹ ਵੇ ਬੱਸ ਜੋੜ ਕੇ ਹੁਣ ਅੱਜ ਕੱਲ੍ਹ ਇਹੀ ਰਿਵਾਜ਼ ਚੱਲ ਪਿਆ ਨਾ।
ਹਾਂ ਕਈ ਟੋਪ ਅਸੀਂ। ਕੁੜੀਆਂ ਪਾਉਂਦੀਆਂ ਨੇ ਨਾ ਟੋਪ ਵਗੈਰਾ, ਉਹ ਜੀਨਸ ਦੇ ਨਾਲ ਉਹਨੇ ਉੱਤੇ। ਪਾਏ ਹੁੰਦੇ ਨੇ ਤੇ, ਉਹ ਇਸਤਰਾਂ ਜੋੜ ਜੋੜ ਕੇ। ਕੇ ਨਾ ਬਣਾਏ ਹੁੰਦੇ ਨੇ ਤੇ ਹਾਂ।
ਗੋਲ ਗੋਲ ਬਣਾ ਕੇ ਨਾ।
ਹਾਂਜੀ ਹਾਂਜੀ, ਛੋਟੇ ਛੋਟੇ ਫੁੱਲ ਡਿਜਾਇਨ ਬਣਾ ਕੇ। ਰੁਮਾਲ ਛੋਟੇ, ਛੋਟੇ‌ ਜੇ ਹਾਂ, ਅੱਛਾ ਓ ਵੀ ਬਨਾ ਲੈਂਦੇ ਓ ਤੁਸੀ?
ਹਾਂ, ਰਵਾਜ ਅੱਜ-ਕੱਲ ਹੁਨ ਉਹੀ ਚੱਲ ਗਿਆ।
ਅੱਛਾ, ਅੱਛਾ, ਤੇ ਇੱਕ ਜਿਵੇ ਕਰੋਸ਼ੀ ਦੇ ਓ ਬ ਬਨਦੇ ਨੇ ਨਾ, ਜਿਵੇ ਮੇਜ ਪੋਸ਼ ਜੇ ਹੋਵੇ ਯਾ ਡਰੈਸਿੰਗ ਟੇਬਲ ਦੇ ਓ ਵੀ ਹੂੰ, ਬਨਦੇ ਨੇ ਨਾ।
ਹਾ, ਉ ਤਾ ਚੋਰਸ ਬਨ ਗਏ, ਕਈ ਗੋਲ ਬਨ ਗਏ, ਮੇ ਮੇਜ ਦੇ ਹਿਸਾਬ, ਚੋਰਸ ਵੇ ਮੇਜ ਏ ਚੋਰਸ ਬਨ ਜਾਂਦੇ ਆ। ਗੋਲ ਹੋਇਆ ਗੋਲ ਬਨ ਗਏ, ਹਾਂ ਮੇਰੇ ਕੋਲ ਵੀ ਹੈਗਾ ਛੋਟੇ ਮੇਜ ਦਾ ਗੋਲ
ਅੱਛਾ, ਅੱਛਾ। ਹਾਂ, ਮੇ ਮੇਰੀ ਮੰਮੀ ਦਾ ਦਿਖਾਂਦੇ ਹੁੰਦੇ ਸੀ, ਉਹਨੂੰ ਆਪਣੇ ਦਾਜ ਵਿੱਚ ਲੈ ਕੇ ਆਏ ਹੋਏ ਸੀ। ਜੇ ਡਰੈਸਿੰਗ ਟੇਬਲ ਤੇ ਸਾਇਡਾਂ ਤੇ, ਛੋਟੇ ਛੋਟੇ ਜ ਲਿਪਸਟਿਕਾਂ ਵਗੈਰਾ ਰੱਖਣੀਆਂ ਨੇ। ਫੇਿਰ ਸ਼ੀਸ਼ੇ ਦਾ ਬਣਾਇਆ ਹੋਇਆ ਅਸੀਂ। ਤੇ ਮੇਜ ਦਾ ਵੀ ਇਹਵੇਂ ਬਣਾਇਆ ਹੋਇਆ ਹੈ। ਤੇ ਥਾਲੀਆਂ ਦਾ ਵੀ, ਬਸ ਮੈਂ ਮੈਨੂੰ ਤੇ ਨੀ। ਜਾਚ ਹੈਗੀ ਬਣਾਉਣ ਦੀ, ਅਹ ਹਾਂ ਉਹਨਾਂ ਨੂੰ ਹੈਗੀ ਸੀ ਜਾਚ।
ਹਮ, ਹਾਂ ਪੜ੍ਹਾਈਆਂ ਦੇ ਹਿਸਾਬ ਕਿਤਾਬ ਬੱਚਿਆਂ ਦੇ ਹੁੰਦੇ ਫਿਰ।
ਅੱਜ ਹਾਂ, ਅੱਜ ਕੱਲ ਇਹ ਚੀਜ਼ਾਂ ਵੱਲ ਧਿਆਨ ਹੀ ਨਹੀਂੀ ਦਿੰਦੇ। ਪੜ੍ਹਾਈਆਂ ਵਾਲੀ ਬੱਚਾ ਹੁੰਦਾ ਵੀ ਹਾਂ ਵੀ ਪੜ੍ਹਾਈ।
ਪੜ੍ਹਾਈ ਕਰ ਲਈ, ਹੋਰ ਪਹਿਲੇ ਬੰਦੇ ਹੁੰਦੇ ਸੀ। ਚੱਲ ਬਣਾ ਲਏ ਹਾਂ, ਉਹੀ ਕਰਲੋ। ਅਸੀ ਫੇਰ ਪੜ੍ਹਾਈਆਂ ਚ ਵੇਲੇ ਹੋਏ ਤੇ, ਫੇਰ। ਬਸ ਅਪਨੇ ਔਰ ਵੀ ਕੰਮ ਹੋ ਗਏ ਚਲੋ ਵਿਯਾ ਦੀ ਪੈ ਜਾਂਦੀ ਏ ਮਾਂ-ਪਿਓ ਨੂੰ ਐਈ ਹੁੰਦਾ, ਹਾਂ, ਚਲੋ ਓ ਵੀ ਤੇ ਵਿਯਾ ਵੀ ਟੈਮ ਸਿਰ ਕਰਨਾ ਪੈਂਦਾ ੳਮਰ ਦੇ ਹਿਸਾਬ ਨਾਲ।
ਆ, ਉ ਤੇ ਹੈਗਾ ਹੀ ਏ।
ਹਾਂ, ਕਰੋਸ਼ੀਏ ਦੇ ਧਾਗੇ ਦੇ ਬਨਦੇ ਆ ਨਾ, ਧਾਗੇ ਦੇ ਵੀ ਬਨ ਜਾਂਦੇ ਨੇ। ਉਨ ਦੇ ਬਣ ਜਾਂਦੇ ਨੇ, ਪਲਾਈ ਆਲੀ ਊਨ ਹੋਈ ਪਲਾਈ ਆਲੀ ਉਨ ਵੀ ਚੱਲਦੀ ਏ ਨਾ, ਐ ਏ। ਫੇ ਧਾਗੇ, ਪਹਿਲੇ ਧਾਗੇ ਨਾ ਬੜੇ ਚੱਲਦੇ ਹੁੰਦੇ ਸੀ ਬਰਿ ਕੰਮ। ਹੁਣ ਕਇੰਦੇ ਨੇ ਫਟੋਫਟ ਉਨ ਦੇ ਬਨਾਓ। ਤੇ ਫਟੋਫਟ ਵੇਲੇ ਹੋਵੋ, ਧਾਗੇ ਦਾ ਕੰਮ ਬਰੀਕੀ ਹੋ ਗਿਆ ਬੜਾ।
ਕਈ ਤੇ ਕਈਆਂ ਤੇ ਕੈਂਦੇ ਨੇ, ਚੱਦਰਾ ਵੀ ਜਿਵੇ ਪਲੇ ਦਾਜ ਚ ਬਨਾ ਕੇ ਆਂਦੇ ਹੁੰਦੇ ਸੀ ਕਰੋਸ਼ਿਏ ਦੀ ਵੀ, ਤੁਸੀ ਕੈਂਦੇ ਪੇ ਓ ਨਾ ਧਾਗੇ ਦੀ, ਓ ਧਾਗੇ ਆਲਾ ਹੁੰਦਾ ਉਦੇ ਤੇ ਕਰੋਸ਼ੀਆ, ਵੀ ਜਿਵੇ ਕੈਂਦੇ ਸੀ ਛੋਟੀਆਂ ਛੋਟੀਆਂ ਜਿਵੇ ਪੀਸੇਸ ਬਣਾ ਕੇ ਨਾ ਫੇਰ
ਫੇਰ ਜੋੜ ਦਿੰਦੇ ਨੇ। ਹਾਂ ਓ ਮਤਲ ਜਿਸ ਤਰਾ ਚੱ‍ਦਰ ਵਿਸ਼ੀ ਹੋਈ ਨਾ, ਓਦੇ ਤੇ ਵਿਸ਼ਾ ਲੋ, ਕੋਈ ਆਇਆ, ਆਪਨਾ ਸ਼ੋਅ ਬਨਾਨ ਤੇ, ਹੈ ਵੇ ਚੁੰਨੀਆਂ ਤੇ ਵੀ ਕਿੰਗਰੀ ਹੋ ਜਾਂਦੀ ਐ।
ਅੱਛਾ, ਅੱਛਾ।
ਹਾਂ, ਚੁੰਨੀਆਂ ਤੇ ਪੈਲਾਂ ਰੁਮਾਲਾਂ ਤੇ ਕਿੰਗਰੀਆਂ ਹੁੰਦੀਆਂ ਨੇ। ਚੂਨੀਆਂ ਤੇ ਕਰਲੋ। ਕਰੋਸ਼ੇਏ ਦਾ ਕੰਮ ਤੇ ਬਥੇਰੇ ਨੇ, ਪਰ ਟੈਮ ਹੋਨਾ ਚਾਈਦਾ, ਹਾਂ ਹਾਂ, ਬੜਾ ਬਰੀਕ ਹੁੰਦਾ ਤਾਗੇ ਆਲਾ
ਅੱਛਾ, ਓ ਤਾਂ ਕਰੋਸ਼ਿਆ ਵੀ ਬਰੀਕ ਹੁੰਦਾ ਹੋਨਾ, ਜੇੜਾ ਚੁੰਨੀ ਦੇ ਵਿੱਚ ਬੀ ਲੰਘ ਜਵੇ।
ਹਾਂ, ਆਹ ਚੁੰਨੀ ਜਿਹੀ ਲੰਘਦੀ ਏ ਤਾਗਾ ਫੜ ਲਵੇ।
ਅਹ
ਬੜੇ ਸੋਨੇ ਪੈਲਾ ਕਿੰਗਰੀਆਂ ਲੋਕੀ, ਕਿੱਥੇ ਲੈਸਾਂ ਲਾਂਦੇ ਸੀ ਕਿੰਗਰੀਆ ਹੀ ਕਰਦੇ
ਅੱਛਾ-ਅੱਛਾ, ਹੂੰ ਹੂੰ ਹੂੰ ਹੂੰ।
ਸ਼ੋਅ ਬਣ ਜਾਂਦੀ ਚਾਰੋਂ ਪਾਸੇ ਕੀਤੀ, ਚੁੰਨੀ ਵੀ ਨੀ ਤਿਲਕਦੀ।
ਅੱਛਾ-ਅੱਛਾ
ਹਾਂਜੀ, ਹੋਰ
ਹੂੰ ਬੱਸ ਠੀਕ ਵਾ ਜੀ, ਤੇ ਜਿਵੇਂ ਛੋਟੇ ਬੱਚੇ ਦਾ ਕੋਈ ਸਵੈਟਰ ਵਗੈਰਾ ਬਣਾਣਾ ਹੋਵੇ, ਜਿਵੇਂ ਚਾਰ ਸਾਲ ਦਾ ਬੱਚਾ ਹੋਵੇ। ਤਿੰਨ ਸਾਲ ਦਾ ਤੇ ਉਹਨੂੰ ਕਿੰਨੀ ਉੱਨ ਲੱਗੇਗੀ।
ਉਹਨੂੰ ਲੱਗ ਜਾਂਦੀ ਏ, ਹਾਂ ਦੋ ਸੌ ਢਾਈ ਸੌ ਗ੍ਰਾਮ ਇਨੀ ਕੁ ਲੱਗ ਹੀ ਜਾਂਦੀ ਹੈ। ਹਾਂ-ਹਾਂ ਇਵੇ ਤੇ ਬਣ ਜਾਂਦੇ ਬੱਚੇ ਤਾਂ ਬੱਚ ਵੀ ਜਾਂਦੀ ਹੈ ਕਈ ਵਾਰੀ ਤੇ ਫੇਰ ਬਣ ਜਾਂਦੇ ਨੇ। ਘੱਟ ਵੀ ਜਾਵੇ ਤੇ ਮਿਲ ਜਾਂਦੇ ਨੇ ਕਲਰ ਅੱਜਕੱਲ੍ਹ ਤੇ ਉਹ।
ਹਾਂ- ਹਾਂ ਉਹ ਤੇ ਹੈ ਹੀ ਏ, ਉਹ ਮੇਰੀ ਛੋਟੀ ਦੀਆ ਏ ਮੈ ਕਿਆ, ਉਹ ਉਹਦੇ ਵਾਸਤੇ, ਵੇਖਨੀ ਆ ਨਾ ਬੱਚਿਆਂ ਨੂੰ ਕਈਆਂ ਨੇ ਪਾਏ ਹੁੰਦੇ ਨੇ। ਤੇ ਮੈਨੂੰ ਵੀ ਸ਼ੌਕ ਆਂਦਾ ਵੀ, ਦੇਖਾਂ, ਵੀ ਕੋਈ ਮੈਨੂੰ ਆਪ ਨੂੰ ਤੇ ਆਂਦਾ ਨੀ। ਤੇ ਮੈ ਕੇ ਚਲੋ ਤੁਆਨੂੰ ਪੁੱਛਾਂ, ਵੀ ਤੁਸੀਂ ਬਨਾਂਦੇ ਹੋ। ਹਨਾਂ ਤੇ, ਤੇ ਫੇਰ ਠੀਕ ਏ, ਫੇਰ ਤੁਸੀਂ ਮੈਨੂੰ ਦੱਸ ਦੇਨਾ। ਮੇਰੇ ਨਾਲ ਚੱਲਣਾ ਤੁਸੀ ਹੁਨ, ਮੈਨੂੰ ਉੱਨ ਦਾ ਨਈ ਪਤਾ ਆ ਵੀ ਬੱਚਿਆ ਨੂੰ ਕਿਹੜੀ ਉੱਨ ਲੱਗਦੀ ਏ। ਵੈਸੇ ਕਹਿੰਦੇ ਨੇ ਬੇਬੀ ਬੋਲ ਅਲੱਗ ਹੁੰਦੀ ਏ।
ਹਾਂ, ਰੰਗ ਅਲੱਗ ਹੁੰਦੇ ਆ ਨਾ ਬੱਚਿਆਂ ਦੀ ਉੱਨ ਦੇ।
ਅੱਛਾ-ਅੱਛਾ, ਹੂੰ
ਤੇ ਰੰਗ ਬੱਚਿਆਂ ਦੇ ਕੁੜੀਆਂ ਦੇ ਅਲੱਗ ਰੰਗ, ਮੁੰਡਿਆਂ ਦੇ ਅਲੱਗ ਮਤਲਬ ਲੇਡੀਜ਼ ਦੇ ਰੰਗ, ਜੈਂਟਸ ਦੇ ਆਪ ਹੀ ਦੱਸ ਦਿੰਦੇ ਨੇ ਦੁਕਾਨ ਆਲੇ।
ਹੋਰ ਚਲੋ ਫੇਰ ਮੈਂ, ਕਿਸੇ ਦਿਨ ਟਾਈਮ ਕੱਢ ਕੇ ਫੇਰ ਮੈਂ ਆਵਾਂਗੀ, ਉਂਨ ਲੈ ਆਵਾਂਗੀ। ਹਨਾ, ਠੀਕ, ਠੀਕ, ਠੀਕ।
ਚੱਲ ਚੱਲਾਂਗੇ ਬਾਜ਼ਾਰ।
ਹਾਂਜੀ-ਹਾਂਜੀ ਚਲੋ ਠੀਕ ਹੈ ਫਿਰ ਭੈਣ ਜੀ ਹਨਾ, ਹਾਂਜੀ ਸਤਿ ਸ੍ਰੀ
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।